ਹੈਲੋ, ਸਸਰੀ ਕਾਲ ਭਾਜੀ, ਸਸਰੀ ਕਾਲ ਜੀ ਕੀ ਹਾਲ ਚਾਲ ਨੇ
ਓ ਵਧੀਆ-ਵਧੀਆ ਭਾਜੀ ਤੁਸੀਂ ਸੁਣਾਓ।
ਬੱਸ ਵਧੀਆ ਜੀ ਮੈਂ, ਹੋਰ ਕੀ ਕਰਦੇ ਸੀ।
ਕੁਛ ਨੀ, ਹਾਂਜੀ ਰੋਟੀ ਪਾਣੀ ਛੱਕ ਲਈ ਭਾਜੀ। ਬੱਸ, ਦਾਲ ਬਣਾਈ ਸੀ ਭਾਜੀ, ਛੋਲਿਆਂ ਦੀ।
ਚਲੋ ਵਧੀਆ ਜੀ।
ਹਾਂਜੀ, ਮੈਂ ਕਿਹਾ ਚਲੋ ਗੱਲ-ਗੁੱਲ ਕਰੀਏ, ਅੱਜ ਭਾਜੀ ਨਾਲ।
ਹਾਂ-ਹਾਂ ਬੱਸ ਮੈਂ ਪਿੰਡ ਆਇਆ ਵਾ ਸੀ, ਯਾਰ।
ਅੱਛਾ, ਪਿੰਡ ਆਇਆ ਵਾਂ ਸੀ। ਅੱਛਾ ਜੀ, ਵਧੀਆ ਪਿੰਡ ਫਿਰ ਸਾਰੇ।
ਆ ਪਿੰਡ ਵਧੀਆ ਏ ਬਾਕੀ, ਜਿਹੜਾ ਬੰਦਾ ਸ਼ਹਿਰ 'ਚੋ' ਆਏ ਉਹਨੂੰ ਥੋੜਾ ਪਿੰਡ ਅਜੀਬ-ਅਜੀਬ, ਅਜੀਬ ਲੱਗਦਾ।
ਹਾਂਜੀ, ਉਹ ਤੇ ਭਾਜੀ ਲੱਗਦਾ ਐ।
ਪਤਾ ਕੀ ਭਾਜੀ, ਆਪਾਂ ਸ਼ਹਿਰ, ਸਾਨੂੰ ਸ਼ਹਿਰ ਤੇ ਜਿਹੜੀ ਸਹੂਲਤ ਮਿਲੀ ਹੁੰਦੀ ਹੈ ਨਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਇਹ ਤੇ ਬਿਲਕੁੱਲ।
ਹੁਣ ਮੈਂਰੀ ਟ੍ਰਾਂਸਫਰ, ਦੇਖੋ ਮੇਰੀ ਟ੍ਰਾਂਸਫਰ ਇੱਧਰ ਹੋਈ ਐ ਪਿੰਡ 'ਚ' ਤੇ ਮੈਂ ਹੁਣ ਪਿੰਡ 'ਚ' ਸ਼ਹਿਰ ਤੇ ਜਾਣਾ, ਸ਼ਹਿਰ ਤੋਂ ਪਿੰਡ ਜਾਣਾ ਤੇ ਇਹ ਮੇਰੇ ਵਾਸਤੇ ਬੜਾ ਉਹ ਔਖਾ ਹੋ ਜਾਂਦਾ।
ਅੱਛਿਆ ਜੀ।
ਹਾਂ।
ਅੱਛਾ ਜੀ, ਮਤਲਬ ਨੌਕਰੀ ਦੀ ਟਰਾਂਸਫਰ ਹੋਈ ਐ ਤੇ ਤੁਹਾਨੂੰ ਰੋਜ਼ ਪਿੰਡ ਜਾਣਾ ਪੈਂਦਾ। ' '
ਹਾਂ ਪਿੰਡ 'ਚ' ਮੇਰੀ ਲੱਗੀ ਨਾ, ਮੈਂ ਪੁਲਿਸ ਆਫਿਸਰ ਤੇ ਲੱਗੀ, ਪੁਲਿਸ ਆਫਿਸਰ ਆ ਨਾ।
ਅੱਛਾ-ਅੱਛਾ ਜੀ।
ਹਾਂ।
ਚਲੋ ਵਧੀਆ, ਫਿਰ ਤੇ ਤੁਸੀਂ
ਹਾਂਜੀ, ਭਾਜੀ ਪਤਾ ਕੀ ਚੱਕਰ ਪੈਂਦਾ ਚੱਕਰ ਆਏ ਪੈਂਦਾ ਮੈਨੂੰ, ਇੱਕ ਮੇਰੀ ਗੱਡੀ ਦਾ ਤੇਲ ਲੱਗਦਾ
ਹਾਂਜੀ-ਹਾਂਜੀ।
ਦੂਸਰਾ ਜੀ ਮੇਰੇ ਘਰਦੇ ਬੱਚੇ ਸਾਰੇ
ਹਾਂਜੀ-ਹਾਂਜੀ ਉਰੇ ਐ।
ਅੱਧਾ ਦਿਨ ਲੱਗਦਾ ਮੈਨੂੰ ਮਤਲਬ ਅੱਧਾ ਦਿਨ ਵੀ ਕਹਿ ਲਓ। ਅੱਧੇ ਦਿਨ ਬੱਸ ਦੀ ਡਿਊਟੀ ਤੇ ਅੱਧਾ ਦਿਨ ਹੀ ਘਰ ਪਹੁੰਚਣ ਨੂੰ ਲੱਗਦਾ।
ਹਾਂਜੀ, ਇਹ ਤੇ ਹੈ ਜੀ।
ਪੂਰਾ ਦਿਨ ਮੇਰਾ ਅਵੇਂ ਖਤਮ ਹੋ ਜਾਂਦਾ, ਨਾ ਮੈਂ ਆਪਣੇ ਬੱਚਿਆਂ ਨੂੰ ਟਾਈਮ ਦੀਨਾ ਵਾ ਕਿਧਰੇ ਘੁੰਮਾਉਣ ਦਾ, ਕਿਧਰੇ
ਅੱਛਾ। ਅ ਨਹੀਂ ਬਾਈ, ਹਾਂਜੀ ਪਿੰਡਾਂ 'ਚ' ਤੇ ਬਹੁਤ ਫ਼ਰਕ ਹੁੰਦਾ, ਜੀ। ਉੱਥੇ ਤੇ ਕੋਈ-ਕੋਈ ਬੰਦਾ ਆਪਾਂ ਨੂੰ ਜਾਣਦਾ ਹੋਣਾ। ਹੌਲੀ-ਹੌਲੀ, ਹੌਲੀ ਕਰਕੇ ਜਾਣਕਾਰੀ ਹੋਵੇਗੀ ਨਾ ਸਾਡੀ ਫਿਰ। ਏਸ ਕਾਰਕ
ਬੱਸ ਮੈਂ ਸੋਚ, ਮੈਂ ਸੋਚ ਆਇਆ, ਹਾਂ ਅਜੀਬ ਲੱਗਣਾ, ਮੈਂ ਸੋਚ ਆਇਆ। ਥੋੜੇ ਟਾਇਮ ਤੱਕ ਆਪਣੀ ਮੈਂ। ਇੱਥੇ ਆਪਣਾ ਜ਼ਮੀਨ‌ ਜਮੂਨ ਲੈ ਕੇ ਨਾ ਘਰ ਬਣਾਣਾ।
ਹਾਂਜੀ, ਅੱਛਾ ਪਿੰਡ ਚ ਹੀ।
ਹਾਂ ਫੇਰ ਹੋਰ ਕੀ ਕਰਾਂਗਾ ਭਾਜੀ ਇੰਨਾ ਤੇਲ ਫੁਖੋਣਾ ਵਾਂ।
ਹਾਂਜੀ ਹਾਂਜੀ। ਇਹ ਤੇ ਹਾਈ ਐ।
ਇਸ ਲਈ ਮੈਂ ਫਿਰ ਸੋਚਿਆ।
ਹਾਂਜੀ ਹਾਂਜੀ। ਜ਼ਮੀਨ ਉੱਥੇ ਲੈ ਕੇ ਤੇ ਆਪਣਾ ਘਰ ਬਣਾ ਲਓ ਬਾਲ ਬੱਚੇ ਉੱਥੇ ਲੈ ਜੋ। ਤੁਸੀ ਸਾਰੇ ਆਪਣੇ ਤੁਹਾਡੇ ਲਈ ਵਧੀਆ ਰਹੇਗਾ।
ਹਮ।
ਕਿਉਕਿ ਤੁਸੀ ਰੋਜ਼ ਆਣ-ਜਾਣ ਅੱਧੀ ਦਿਹਾੜੀ ਤੁਸੀ ਏਦਾਂ ਵੇਸਟ ਕਰ ਲੈਦੇ ਜੇ ਠੀਕ ਏ। ਗੱਡੀ ਚ ਜਾਣਾ ਜਾਣਾ। ਕਿਹੜਾ ਔਖਾ ਸੌਖਾ ਜਾਨੇ ਏ। ਹਾਂਜੀ
ਹੋਰ ਸੁਣਾਓ ਭਾਜੀ ਕੰਮ ਕਾਜ ਸਹੀ।
ਭਾਜੀ ਬਸ ਇੱਕ ਕੇਸ ਫੜਿਆ ਸੀ ਹਜੇ।
ਅੱਛਾ ਜੀ।
ਉਹਦੇ ਚੱਕਰ ਚ ਮੈਨੂੰ ਪਰੇਸ਼ਾਨੀ ਜ਼ਿਆਦਾ ਹੋਏ ਦੀ ਏ।
ਕੀ ਗੱਲ ਹੋ ਗਈ?
ਬਹ ਗੱਲ ਆਈ ਏ ਨਾ, ਉਹ ਕੇਸ ਫੜਿਆ ਏ ਮੁੰਡਾ ਵੇਚਦਾ ਸੀ ਜਿਹੜੀ ਗਲਤ ਨਸ਼ਾ ਵੇਚਦਾ ਸੀ।
ਅੱਛਾ। ਗ ਗਲਤ ਨਸ਼ਾ ਵੇਚਦਾ।
ਹਾਂ ਤੇ ਉਹਨੂੰ ਆਪਾਂ ਫੜਿਆ ਹੋਇਆ ਸਾਡੀ ਔਰ ਚ ਥਾਣੇ ਚ।
ਅੱਛਾ ਅੱਛਾ।
ਹਵਾਲਾਥ ਚ ਸਾਡੇ।
ਭੈਣ ਜੀ।
ਤੇ ਭਾਜੀ ਜਿਹੜੇ ਮੇਰੇ ਉੱਪਰ ਹੈਗੇ ਨਾ ਸਰ ਮੇਰੇ
ਹਾਂਜੀ।
ਉਹ ਮੈਨੂੰ ਕਹਿੰਦੇ ਨੇ ਬਈ ਤੂੰ ਪਿੰਡ ਰੁਕ ਦੋ ਦਿਨ ਘਰ ਨਾ ਜਾ। ਪਹਿਲੇ ਪੂ ਪੂਰੀ ਪੂਛ-ਤਾਛ ਕਰ।
ਅੱਛਾ।
ਤਾਂ ਫਿਰ ਤੈਨੂੰ ਆਪਾਂ ਹੋਰ ਵੱਡੀ ਪੋਸਟ ਤੇ ਆ ਤੇਰੇ ਟਰਾਂਸਫਰ ਕਰਾ ਦਿਆਗੇ ਸ਼ਹਿਰ। ਜੋ ਵੀ ਏ ਤੇਰੀ ਜੋ ਮਰਜ਼ੀ ਉਹ ਆਪਾਂ ਉਹ ਕਰਾਂਗੇ ਤੂੰ ਕੇਸ ਨੂੰ ਫਾਰਿਕ ਕਰਨਾ। ਹੁਣ ਭਾਜੀ ਮੈਨੂੰ ਕਰਾਏ ਦੋ ਮੈਂ ਦੋ ਦਿਨ ਉੱਥੇ ਰਵਾਂ ਬੱਚਿਆਂ ਨੂੰ ਕੀ ਕਰ ਮੈਨੂੰ ਟੈਨਸ਼ਨ ਬੱਚਿਆਂ ਦੀ ਵੀ ਪਿੱਛੇ। ਹਮ। ਇਹੀ ਤੇ ਮੈਂ ਕਹਿੰਦਾ ਪਿਆ ਵਾ। ਹਮ ਉਹੀ ਤਾਂ ਮੈਂ ਕਹਿ ਰਿਹਾ ਤੁਹਨੂੰ। ਹਮ
ਹਾਂਜੀ, ਨਹੀਂ ਰਾਏ ਮੈਂ ਤੁਹਾਨੂੰ ਸਿਰਫ਼ ਓ ਦੀਣਾ ਵਾ ਤੁਸੀ ਭਾਓ ਸਰ ਆਪਣੇ ਜਿਹੜੇ ਹੈੱਡ ਸਰ ਹੈਗੇ, ਉਹਨਾਂ ਨੂੰ ਕਹਿ ਦੋ ਭਾਜੀ ਮ ਮੈਂ ਆਪਣੇ ਛੱਡ ਕੇ
ਆਹੋ ਮੈਂ ਤੇ ਲੈਟਰ ਭਾਜੀ ਮੈਂ ਲੈਟਰ ਪਾਇਆਂ ਜਾ ਉਹ ਹੋਣਾ ਹੀ ਕਹਿੰਦੇ ਨੇ ਜਿਹੜਾ ਤੂੰ ਕੇਸ ਫ਼ੜਿਆ ਏ ਨਾ ਇਹਨੂੰ ਪਹਿਲੇ ਸੋਲਵ ਕਰ ਜਿੰਨਾ ਤੇਰੇ ਹੋ ਸਕਦਾ ਕਰ ਜਿਹੜਾ ਜ ਜਿੱਥੋਂ ਜੋ ਉਹ ਜਿੱਥੋਂ ਜਿੱਥੋਂ ਉਹ ਲੈ ਕੇ ਆਂਦਾ ਪਿਆ ਉਹਨਾਂ ਨੂੰ ਫੜ੍ਹ ਤੇ ਤੈਨੂੰ ਤੇਰੀ ਆਪ ਉੱਤੇ ਪਰ ਓ ਚੀਜ਼ ਲਵਾਂ ਦੇਣੀ ਏ ਤੇ ਨਾਲ਼ੇ ਤੇਰੀ ਟ੍ਰਾਂਸਫਰ ਵੀ ਕਰਾ ਸ਼ਹਿਰ ਦੇ ਅੰਦਰ ਤੇ ਸਾਰਾ ਕੁਛ ਦੇਣਾ ਆਪਾਂ ਟੈਸ਼ਨ ਨਾ ਲਹਿ।
ਭਾਜੀ ਫ਼ੇਰ ਇਹਦਾ ਇੱਕੋ ਹੱਲ ਹੋ ਸਕਦਾ। ਬਾਈ ਜੇ ਤੁਸੀਂ ਸ਼ਹਿਰ ਚ ਆਉਣਾ ਨਾ ਫ਼ੇਰ ਤੁਹਾਨੂੰ ਆਪਣੇ ਬੱਚਿਆਂ ਨੂੰ ਥੋੜ੍ਹਾ ਬਹੁਤਾ ਕਹਿਣਾ ਪੈਣਾ ਵੀ, ਥੋੜ੍ਹਾ ਬਹੁਤਾ ਤੁਸੀਂ ਮੈਨੇਜ ਕਰ ਲੋ ਥੋੜ੍ਹਾ ਬਹੁਤਾ ਮੈਨੂੰ ਥੋੜ੍ਹੇ ਦਿਨ ਦੋ ਦਿਨ ਪਿੰਡ ਚ ਰਹਿਣਾ ਪੈਣਾ ਮੈਂ ਕੇਸ ਪੜ੍ਹਿਆ ਹੈ ਤਾਂ ਕਿ ਮੈਂ ਤੁਹਾਡੇ ਕੋਲ਼ ਕਿਉਂਕਿ ਦੇਖੋਂ ਦੋ ਦਿਨ ਤੁਸੀਂ ਪਿੰਡ ਚ ਰਹੋਗੇ ਫ਼ੇਰ ਤੁਹਾਡੀ ਜੇ ਉੱਚੀ ਪੋਸਟ ਲੱਗੀ ਸ਼ਹਿਰ ਵਿੱਚ ਆ ਜਾਓਗੇ, ਫ਼ੇਰ ਤੁਸੀਂ ਆਪਣੇ ਬੱਚਿਆਂ ਦੇ
ਓ ਤੇ ਹੈਂ ਹੁਣ ਮੈਂ ਸੋਚ ਰਿਹਾ ਹੁਣ ਮੈਂ ਸੋਚ ਰਿਹਾ ਕੀ, ਆਪਣਾ ਕੇਸ ਨਿਪਟਾਵਾਂ।
ਅੱਛਾ ਜੀ।
ਇਹ ਦਿਨ ਬਾਅਦ ਮੈਨੂੰ ਦੋ ਤਿੰਨ ਦਿਨ ਲੱਗਣਗੇ, ਬੱਚਿਆਂ ਨੂੰ ਮੈਂ ਫੇਰ ਫ਼ੋਨ ਕਰ ਦੇਣਾ ਵਾ ਹੋਏਗਾ ਤਾਏ ਚਾਚੇ ਨੂੰ ਭੇਜਦਾ ਵਾਂ ਉਹਨਾਂ ਕੋਲ਼
ਤਾਏ ਚਾਚੇ ਨੂੰ ਭੇਜ ਦੋ ਤੇ ਪਤਾ ਕੀ ਹੈ ਤੁਹਾਡਾ ਹੀ ਫ਼ਾਇਦਾ ਜੀ ਦੇਖੋਂ ਦੋ ਦਿਨ ਤੁਹੀਂ ਪਿੰਡ ਚਲਾ ਲਓਗੇ ਤੇ ਤੁਹਾਡਾ ਸਾਰਾ ਸਾਰੀ ਉਮਰ ਦਾ ਪੰਗਾ ਖ਼ਤਮ ਹੋ ਜਾਣਾ ਸਾਰਾ ਫਿਰ ਤੁਸੀਂ ਸ਼ਹਿਰ ਚ ਚੱਲ ਜਾਣਾ।
ਸ਼ਹਿਰ ਚੱਲਣ ਪਤਾ ਦਿੱਕਤ, ਕੁਛ ਨੀ ਆਇਆ। ਰਹਿਣ 'ਚ ਵੀ ਦਿੱਕਤ ਨਹੀਂ ਆ ਟਰਾਂਸਫਰ ਵੀ ਮੈਂ ਕਰਵਾ ਲਾ ਬੱਚੇ ਵੀ ਲੈ ਆਵਾ, ਸਭ ਕੁਛ ਜ਼ਮੀਨ ਜ਼ਿਆਦਤ ਸਭ ਲੈਲਾ ਦਿੱਕਤ ਪਤਾ ਕੀ ਹੈ ਭਾਜੀ ਬੱਚਿਆਂ ਦੇ ਸਕੂਲ ਫਿਰ ਚੇਂਜ ਹੋ ਜਾਣੇ
ਹਾਂਜੀ- ਹਾਂਜੀ -ਹਾਂਜੀ, ਇਹ ਤੇ ਹੈ।
ਮੇਰੀ ਘਰ ਦੀ ਵੀ ਕਰਦੀ ਏ ਜੋਬ ਉਹਦੀ ਵੀ ਫ਼ੇਰ ਦਿੱਕਤ ਹੋ ਜਾਣੀ ਏ। ਤੀਸਰਾ ਇਹ ਜੀ ਦੇਖੋਂ ਥੋੜ੍ਹੀ ਮੈਨੂੰ ਹਲ-ਚੱਲ ਥੋੜ੍ਹੀ ਪਹਿਨੀ ਔਰ ਬੱਚਿਆਂ ਨੂੰ ਇੱਧਰ ਲੈ ਕੇ ਆਉ ਉੱਧਰ ਨਵਾਂ ਪਿੰਡ ਹੈ ਪਤਾ ਲੱਗਣਾ ਨੀ ਕੁਛ ਤੇ ਮੈਂ ਪਤਾ ਕਰਕੇ ਉੱਥੇ ਦੇ ਸਿਸਟਮ ਸੈੱਟ ਹੈਗਾ। ਮੇਰਾ ਬੱਚੇ ਆਪਣੇ ਆਪ ਆਟੋ 'ਚ ਜਾਂਦੇ ਨੇ ਮੈਂ ਆਟੋ ਵਾਲੇ ਦਾ
ਹਾਂਜੀ।
ਘਰ ਦੀ ਵੀ ਮੇਰੀ ਸਕੂਟੀ ਤੇ ਜਾਂਦੀ ਏ ਕੋਈ ਐਸੀ ਗੱਲ ਨ੍ਹੀਂ ਐ, ਤੇ ਜਿਹੜਾ ਹੈਗਾ ਜੀ ਮੈਂ-ਮੈਂ, ਤੇ ਜਾਣਾ ਹੀ ਆਪਣੀ ਈ ਗੱਡ ਗੱਡੀ ਮੈਨੂੰ ਲੈਣ ਆਂਦੀ ਏ ਰੋਜ਼ ਆਪਣੀ ਗੱਡੀ ਨੀ ਜਾਂਦਾ। ਮੈਨੂੰ ਗੱਡੀ ਲੈਣ ਆਂਦੀ ਏ ਰੋਜ਼ ਹਾਂ, ਇੱਥੇ ਹੁਣ ਮੈਨੂੰ ਆਪਣਾ ਤੇਲ ਫ਼ੂਕ ਪੈਂਦਾ, ਦੂਸਰਾ ਚਲੋ ਮੈਂ ਆਇਆਂ ਵੀ ਐਸੀ ਕਰਨ ਹੋਈ ਹੈ ਮੇਰੀ ਇੱਥੇ ਜ਼ਿਆਦਾ ਕ੍ਰਾਈਮ ਹੋਊਗਾ
ਅੱਛਾ
ਤਾਂ ਕਰਕੇ ਮੈਂ ਦੇਖੋਂ ਜੀ ਜਿਹੜਾ ਬੰਦਾ ਅੱਜ ਦੀ ਇੱਜ਼ਤ ਜ਼ਿਆਦਾ ਹੋਏ ਨਾ ਸ਼ਹਿਰ ਚ ਤ ਹਰ ਜਗ੍ਹਾ ਤੇ ਉਹਨੂੰ ਫੇ਼ਰ ਅੱਗੇ ਈ ਭੇਜਿਆਂ ਜਾਂਦਾ।
ਹਾਂਜੀ, ਇਹ ਤੇ ਹੈ ਈ
ਹੁਣ ਦੇਖੋਂ ਚਲੋ, ਮੈਂ ਨਿਮਟਾ ਵੀ ਲਵਾਂ ਕੇਸ
ਹਾਂਜੀ।
ਤੇ ਉਸ ਤੋਂ ਬਾਅਦ ਆਪਣਾ ਮੈਂ ਕੀ ਪਤਾ ਰੱਬ ਦੀ ਦਿਆਂ ਨਾ ਮੈਂ ਇੱਧਰ ਆਪਣੇ ਇੱਧਰ
ਹਾਂਜੀ-ਹਾਂਜੀ ਹਾਂ
ਲਿਆ ਵਾਂ ਕੀ ਕਰਵਾਵਾਂ। ਮੈਂ ਆਪਣੇ ਜ਼ਰਾ ਐ ਦੋ ਦਿਨ, ਫੇਰ ਭਾਜੀ ਫਿਰ ਮੈਂ ਮੁਜਰਿਮ ਨੂੰ ਫੜ ਕੇ
ਹਾਂਜੀ।
ਮੈਂ ਸਮਝ, ਮੈਂ ਸੋਚ ਰਿਹਾ। ਮੁਜਰਿਮ ਮੈਨੂੰ ਫੜ ਕੇ ਤੇ ਮੈਂ ਆਪਣਾ ਘਰ ਨਿਕਲਦਾ ਹਨਾ।
ਹਾਂਜੀ-ਹਾਂਜੀ।
ਪਤਾ ਕੀ ਭਾਜੀ, ਦੇਖੋ ਕਸੂਰ ਤੇ ਉਹਦਾ ਹੈ।
ਹਾਂਜੀ-ਹਾਂਜੀ, ਹਾਂਜੀ ਉਹ ਗ਼ਲਤ ਕੰਮ ਤੇ ਉਹਨੇ ਕੀਤਾ ਹੀ ਹੋਏਗਾ ਤਾਂ ਹੀ ਫੜਿਆ ਤੁਸੀ।
ਹਮ।
ਹਾਂਜੀ।
ਫਿਰ ਉਸ
ਕਸੂਰ ਉਹਦਾ ਇਹ ਏ ਵੀ ਉਹਨੇ ਗ਼ਲਤ ਨਸ਼ੇ ਵੇਚੇ।
ਹਾਂ ਨਸ਼ੇ ਤੇ ਵੇਚਦਾ ਪਿਆ।
ਉਹਨੇ ਤੁਸੀ ਇਸ ਕਰਕੇ ਉਹਨੂੰ ਫੜਿਆ
ਹਮ ਭਾਜੀ ਪਤਾ ਕੀ ਏ ਕੇਸ ਸੋਲਵ ਮੈਂ ਕਰਨਾ ਏ। ਮੈ ਉਹਨੂੰ ਸਜ਼ਾ ਵੀ ਦਿੰਦੀ ਤਾਂ ਕਿ ਉਹ ਸ਼ਹਿਰ ਐਸੀ ਸਜ਼ਾ ਦੇਵਾਂ ਕਿ ਤਾਂ ਕਿ ਸ਼ਹਿਰ ਚ ਉਹ ਸ਼ਹਿਰ ਚ ਦੁਬਾਰਾ ਪਿੰਡ ਚ ਕਦੀ ਕੁਛ ਹੋਏ ਹੀ ਨਾ ਐਸਾ ਕੰਮ।
ਹਾਂਜੀ ਇਹ ਤੇ ਏ ਵੀ ਤੁਸੀਂ ਐਸੀ ਸਜ਼ਾ ਦਓ, ਪਤਾ ਲੱਗ ਜੇ ਉਹਨੂੰ ਵੀ ਮੈਂ ਇਹ ਕੰਮ ਨਹੀਂ ਕਰਨਾ ਕੰਮ ਗ਼ਲਤ ਹੈਗਾ।
ਬਿਲਕੁਲ-ਬਿਲਕੁਲ।
ਹਾਂਜੀ।
ਮੈਂ ਤੇ ਏ, ਮੈਂ ਤੇ ਇਹੀ ਸੋਚਿਆ ਹੋਇਆ। ਹੁਣ ਮੈਂ ਐਸੀ ਸਜ਼ਾ ਦੇਵਾਂਗਾ ਜਾਂ ਮੈਂ ਉਹਨੂੰ ਐਸੀ ਉਮਰ ਕੈਦ ਜੋ ਵੀ ਏ ਕਰਾਂਗਾ। ਕਿ ਕੱਲ ਨੂੰ ਦੂਸਰਾ ਬੰਦਾ ਨਾ ਕਰੇ।
ਹਾਂਜੀ-ਹਾਂਜੀ।
ਔਰ ਮੇਰੇ ਹੋਏ ਤੇ ਇੱਧਰ ਦਾ ਮਾਹੌਲ ਸਹੀ ਹੋਏ। ਮੈਂ ਇਹ ਚੱਲਨਾ ਦੇਖੋ, ਮੈਂ ਟਰਾਂਸਫਰ ਜਾਣ ਮੁਛਕੇ ਨੀ ਕਰਾ ਰਿਹਾ। ਮੇਰੀ ਮਜਬੂਰੀ
ਹਾਂਜੀ-ਹਾਂਜੀ, ਹਾਂਜੀ।
ਜੇ ਮੈਂ ਇਕੱਲਾ ਹੁੰਦਾ। ਮੈਂ ਆਪਣਾ ਇੱਥੇ ਹੀ ਰਹਿਣਾ ਸੀ ਫਿਰ।
ਹਾਂਜੀ-ਹਾਂਜੀ। ਪਤਾ ਕੀ ਆ ਪਿੰਡ ਵਿੱਚ ਇਹ ਹੀ ਆ ਪਿੰਡ ਵਿੱਚ ਸਾਨੂੰ ਜਾਣਦਾ ਨੀ ਸਾਡੇ ਸ਼ਹਿਰ ਤੁਹਾਡੀ ਵਿੱਚ ਸਾਡੀ ਹਰ ਇੱਕ ਨਾਲ ਬੈਨੀ ਖਲੋਣੀ ਹੈਗੀ ਏ।
ਹਮ।
ਠੀਕ ਏ ਨਾ ਵੀ ਤੇ ਬੈਨੀ ਕਲੋਣੀ ਹੋਏਗੀ। ਆਪਾਂ ਦੋ ਚਾਰ ਜਾਨਾਂ ਨੂੰ ਬੁਲਾ ਵੀ ਲਵਾਗਾ ਪਿੰਡ ਵਿੱਚ ਸਾਡਾ ਕੋਈ ਜਾਣਕਾਰ ਨਹੀਂ। ਰਾਤ ਬਰਭਾਤੇ ਕੋਈ ਗੱਲਬਾਤ ਹੋਜੇ ਕੋਈ ਵੀ ਮਤਲਬ ਕੋਈ ਐਸੀ ਗੱਲ-ਗੱਲ ਹੀ ਹੋ ਜਾਂਦੀ ਏ। ਸਾਨੂੰ ਲੋੜ ਪੈ ਜਾਂਦੀ ਆ ਕਿਸੇ ਦੀ। ਠੀਕ ਏ ਤੇ ਪਿੰਡ ਵਿੱਚ ਕੋਈ ਸਾਨੂੰ ਜਾਣਦਾ ਨੀ ਅਸੀ ਕੀਨੂੰ ਵਾਜ ਦੇਵਾਂ। ਹਾਂਜੀ।
ਭਾਜੀ ਪਤਾ ਕੀ ਚੱਕਰ ਏ ਪਿੰਡ ਚ ਬੰਦਾ ਜਾਂਦੇ ਵੀ ਨੀ। ਪਿੰਡ ਚ ਇਕਦਮ ਸਾਡੇ ਕੋਲ ਕੋਈ ਆਏਗਾ ਨੀ। ਹਾਲ-ਚਾਲ ਤੇ ਪੁੱਛਣਗੇ ਚਲੋ ਮੈਂ ਤੇ ਫੇਰ ਵੀ ਪੁਲਿਸ ਵਾਲੀ ਪੋਸਟ ਤੇ ਹੈਗਾ ਪੁਲਿਸ ਦੀ ਮੈਨੂੰ ਤੇ ਚਲੋ ਕੋਈ ਵੀ ਬੰਦਾ ਮੇਰੇ ਕੋਲ ਆ ਸਕਦਾ। ਅਗਰ ਮੈਂ ਆਮ ਆਦਮੀ ਹੁੰਦਾ ਕੋਛ ਸੁਣਨਾ ਮੈਨੂੰ ਕਿਸੇ ਨੇ ਮੇਰੀ ਕਿਸੇ ਨੇ ਬਾਹ ਨੀ ਫੜਨੀ ਸੀ।
ਨਹੀਂ-ਨਹੀਂ, ਨਹੀਂ ਫੜਨੀ ਭਾਜੀ।
ਭਾਜੀ ਅੱਜ-ਕੱਲ੍ਹ ਲੋਕੀ ਉਲਟਾ ਸੋਚਦੇ ਨੇ ਬਈਆ ਕੋਈ ਫਰੋਡੀ ਬੰਦਾ ਤੇ ਨੀ ਏ। ਕੋਈ ਕਿਸੇ ਨੂੰ ਮਾਰ ਕੇ ਤੇ ਨੀ ਏ। ਇਹਦੇ ਹੱਥੇ ਤਾਂ ਕਰਕੇ ਦੁਨੀਆਂ
ਹਾਂਜੀ-ਹਾਂਜੀ ਇਹ ਤੇ ਹਾਂਜੀ।
ਚਲੋ ਭਾਅ ਜੀ ਫਿਰ ਮੈਂ ਆਪਣਾ ਦੇਖਦਾ ਵਾਂ। ਜਲਦੀ-ਜਲਦੀ ਮੈਂ ਆਪਣਾ ਕੇਸ ਨਿਪਟਾਵਾਂ।
ਹਾਂਜੀ! ਭਾਜੀ ਮੈਂ ਤੁਹਾਨੂੰ ਇੱਕ ਸਲਾਹ ਦਵਾਂ। ਪਲੀਜ਼, ਆਪਣੀ ਲੈਟਰ ਲਿਖ ਕੇ ਦੇਵੋ, ਵੀ ਮਿੰਟੋ -ਮਿੰਟ ਛੇ ਛੇਤੀ ਤੋਂ ਛੇਤੀ ਕੇਸ ਸੋਲਵ ਕਰੋ, ਤੇ ਤੁਸੀਂ ਕਹੋ ਮੇਰੀ ਟਰਾਂਸਫਰ ਕਰ ਦੋ ਸਿੱਧੀ ਤਰ੍ਹਾਂ
ਹਾਂ ਬਸ ਮੈਂ, ਦੋ ਕੁ ਵਜੇ ਮੈਂ ਬਸ ਹੁਣ ਘਰ ਫੋਨ ਕਰਨ ਲੱਗਾ ਆਪਣੇ
ਅੱਛਾ ਜੀ।
ਹਾਂ ਮੈਂ ਬੱਚਿਆਂ ਨੂੰ ਕਹਿੰਦਾ ਦੋ ਦਿਨ ਬਾਅਦ, ਆਵਾਂਗਾ ਬਈ ਚਾਚੇ ਨੂੰ ਬੁਲਾ ਲੋ ਤੇ ਆਪਣਾ ਘਰ ਧਿਆਨ ਰੱਖਣਗੇ ਜੋ ਚੀਜ਼ ਦੀ ਕਮੀ ਹੋਏਗੀ, ਮੈਂ ਅਗਰ ਔਡਰ ਘਰ ਦਾ ਕਰਾ ਹੋਰ ਕੀ,
ਹਾਂਜੀ -ਹਾਂਜੀ ਇਹੋ ਹੀ ਗੱਲ ਆ। ਹੁਣ ਕਰਨਾ ਪੈਣਾ ਥੋੜਾ ਬਹੁਤਾ
ਠੀਕ ਹੈ, ਭਾਅ ਜੀ ਮੈਂ ਆਪਣੇ ਘਰ ਕਰਾਂ ਫੋਨ ਸਸ਼੍ਰੀ ਅਕਾਲ ਜੀ।
ਚਲੋ ਠੀਕ ਹੈ ਸਸ੍ਰੀ ਅਕਾਲ ਠੀਕ, ਸਸ੍ਰੀ।